ਹੈਲੋ।
ਹੈਲੋ ਹਾਂਜੀ, ਸਤਿ ਸ੍ਰੀ ਅਕਾਲ, ਆਵਾਜ਼ ਆ ਰਹੀ ਹੈ, ਮੇਰੀ? ਹੈਲੋ।
ਹੈਲ
ਹੈਲੋ। ਹੈਲੋ, ਆਵਾਜ਼ ਆ ਰਹੀ ਮੇਰੀ।
ਹੈਲੋ।
ਹੈਲੋ ਜੀ, ਆਵਾਜ਼ ਆ ਰਹੀ ਐ ਮੇਰੀ?
ਹਾਂਜੀ, ਤੁਹਾਡੀ ਨੀ, ਆ ਰਹੀ ਆਵਾਜ਼।
ਹਾਂਜੀ ਆ ਗਈ, ਹੁਣ ਆ ਰਹੀ ਹੈ, ਸਾਫ਼ ਤੁਹਾਡੀ।
ਹਾਂਜੀ, ਹੁਣ ਆ ਰਹੀ, ਤੁਹਾਡੀ ਨੀ ਆ ਰਹੀ।
ਹਾਂਜੀ -ਹਾਂਜੀ, ਹਾਂਜੀ, ਸਤਿ ਸ੍ਰੀ ਕਾਲ।
ਹਾਂਜੀ ਤੇ, ਹੁਣ ਆ ਰਹੀ, ਸਤਿ ਸ਼੍ਰੀ ਕਾਲ। ਹਾਂਜੀ, ਠੀਕ ਹੋ ਤੁਸੀਂ, ਹਾਂਜੀ ਤੁਸੀਂ ਦੱਸੋ?
ਸਭ ਵਧੀਆ
ਹਾਂਜੀ
ਕੁਛ ਨੀ ਸੀ, ਬਸ ਬੈਠੇ ਹੋਏ ਸੀ, ਤੇ ਨਾ ਡਿਸਕਸ਼ਨ ਚੱਲਦੀ ਸੀ ਅੰਮ੍ਰਿਤਸਰ ਦੀ, ਡਿਸਕਸ਼ਨ ਚੱਲ ਰਹੀ ਸੀ। ਤੇ ਮੈਂ ਤੁਹਾਨੂੰ ਪੁੱਛਣਾ ਚਾਹ ਰਹੀ ਸੀ, ਤੁਸੀਂ ਗਏ ਸੀ ਨਾ ਲਾਸਟ ਮੰਥ, ਅੰਮ੍ਰਿਤਸਰ ਤੇ ਮੈਨੂੰ ਕੁੱਛ, ਦੱਸੋਗੇ, ਉੱਥੇ ਦੇ ਆਸ -ਪਾਸ, ਹਿਸਟੋਰੀਕਲ, ਗੁਰਦੁਆਰੇ ਵਗੈਰਾ ਵੀ, ਅਸੀਂ ਅਗਰ ਜਾਈਏ ਤੇ ਕਿਹੜੀ ਸਰਾਂ ਚ, ਸਾਨੂੰ ਰੁਕਣਾ ਚਾਹੀਦਾ ਐ? ਦੱਸੋਗੇ, ਮੈਨੂੰ?
ਹਾਂਜੀ, ਸਰਾ ਤੇ, ਉੱਥੇ ਜਿਵੇਂ ਇੱਕ ਗੁਰਦੁਆਰਾ ਫੇਮਸ। ਸ਼ਹੀਦਾ, ਜੀ ਦਾ ਗੁਰਦੁਆਰਾ ਸਮਝੇ ਤੁਸੀਂ, ਸਮਝ ਗੇ ਹੋਵੋਗੇ, ਉਹਦੇ ਸਾਹਮਣੇ ਹਾਂਜੀ ਜੇ ਉਹਦੇ, ਸਾਹਮਣੇ ਸਰਾ ਆ, ਉਹਦੇ ਵਿੱਚ, ਆਸਾਨ ਜਗ੍ਹਾ ਮਿਲ ਜਾਂਦੀ ਆ, ਜਿਵੇਂ ਰਹਿਨ ਦੀ, ਹਾਂਜੀ, ਉੱਥੇ ਰਹਿ ਕੇ, ਉੱਥੇ ਫਿਰ ਉਧਰੋਂ, ਅਸੀਂ ਅਸੀਂ ਲੋਕਲ, ਗੁਰਦੁਆਰੇ ਘੁੰਮਦੇ ਆ। ਜਿੱਦਾਂ, ਤਰਨ- ਤਾਰਨ ਹੋ ਗਿਆ ਹਾਂਜੀ, ਜਿਵੇਂ ਤਰਨ- ਤਾਰਨ ਹੋ ਗਿਆ, ਓਟੋ ਤੇ ਜਿਵੇਂ ਗੁਰੂ ਕੇ ਮਹਿਲ ਹੋ ਗਿਆ, ਹਾਂਜੀ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਆ ਜਿੱਥੇ, ਗੁਰ।
ਤੇ, ਇੱਕ, ਉਹ ਗੁਰਦੁਆਰਾ ਨਾ, ਅੱਛਾ ਇੱਕ -ਇੱਕ ਹੋਰ ਗ। ਗੁਰਦੁਆਰਾ ਸਾਹਿਬ, ਹੈਗੇ, ਨਾ ਜਿੱਥੇ ਮਤਲਬ ਕਿ। ਉਹ ਦੀਵਾਰ ਹਿਲਦੀ ਆ, ਅਰਦਾਸ ਕਰਦਿਆਂ ਤੇ ਝੂਲਣ ਮੈਂਹਲ ਸ਼ਾਇਦ ਉਹਨਾਂ ਦਾ ਨਾਮ ਐ। ਤੇ ਉਹ, ਕਿੰਨਨੀ ਕੁ ਦੂਰ ਹੋਏਗਾ ਅਸੀਂ
ਉਹ, ਤੁਸੀਂ ਹਾਂਜੀ ਹਾਂਜੀ ਝੂਲਣਾ ਚਾਈਦਾ ਹੋਰ। ਉੱਥੇ ਤੁਸੀਂ ਔਟੋ ਨੂੰ ਕਹੋਗੇ ਨਾ ਲੋਕਲ ਗੁਰਦੁਆਰੇ ਘੁੰਮਾ ਦੋ ਫੇਰ ਓ ਤੁਹਾਨੂੰ ਸਾਰੇ ਗੁਰਦੁਆਰੇ ਘੁੰਮਾ ਦੇਗਾ ਉਹ ਤੁਹਾਨੂੰ
ਅੱਛਾ, ਮਤਲਬ
ਵਧੇਗ ਤਰਨ -ਤਾਰਨ ਹਾਂਜੀ।
ਤੇ ਸਾਰੇ ਗੁਰਦੁਆਰੇ ਮਤਲਬ ਕਿ ਔਟੋ ਵਾਲੇ ਨੂੰ ਕਹਿ ਦੋ
ਹਾਂਜੀ -ਹਾਂਜੀ ਬਾਕੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ
ਦਰਬਾਰ ਸਾਹੇਬ ਤੋਂ ਸ਼ਹੀਦਾ ਸਾਹੇਬ ਕਿੰਨੀ ਕੁ ਦੂਰ ਹੈ?
ਇਤਰੇ, ਦਸ ਮਿੰਟ ਦਾ ਰਸਤਾ ਹੋਇਆ ਅਗਰ ਤੁਸੀਂ ਪੈਦਲ ਜਾਓਗੇ।
ਠੀਕ ਏ ਜੀ, ਅੱਛਾ ਪੈਦਲ ਵੀ ਨਿਕਲ
ਹਾਂਜੀ- ਹਾਂਜੀ ਗੱਲ ਕਰੀਏ ਅੰਮ੍ਰਿਤਸਰ ਦੀ ਓ ਵੀ ਪੰਜਾਬ ਦਾ ਇੱਕ ਬੋਤ ਖੂਬਸੂਰਤ ਔਰ ਇਤਿ ਇਤਿਹਾਸਿਕ ਸ਼ੈਰ ਏ ਏਧਰ।
ਜੀ ਹਾਂਜੀ -ਹਾਂਜੀ -ਹਾਂਜੀ।
ਹਾਂਜੀ ਹ ਹੁਦੀ ਸਭ ਤੋਂ ਫੇਮਸ ਜਗਾ ਹੋਓਗੀ, ਅੰਮ੍ਰਿਤਸਰ ਵਿੱਚ ਗੋਲਡਨ ਟੈਂਪਲ।
ਠੀਕ ਹੈ ਜੀ, ਓ ਤੇ ਚਲੋ ਹੁਣ ਜੀ ਹੈ ਈ ਆ, ਗੁਰੂ ਰਾਮਦਾਸ ਜੀ ਦੀ ਨਗਰੀ ਏ, ਅਸੀਂ ਇੱਕ ਵਾਰੀ ਪੇਲੇ ਗਏ ਆ, ਦੋ ਤਿੰਨ ਵਾਰੀ ਪਰ ਅਸੀ ਕਦੇ ਘੁੰਮੇ ਨੀ ਜ਼ਿਆਦਾ, ਸਿਰਫ਼ ਦਰਬਾਰ ਸਾਹਿਬ ਹੀ ਜਾਈਦਾ ਹੈ ਮੱਥਾ ਟੇਕ ਕੇ ਵਾਪਿਸ ਆ ਜਾਈਦਾ ਆ।
ਹਾਂਜੀ। ਇਹ ਸਿੱਖ ਸਿੱ ਪਵਿੱਤਰ ਔਰ ਧਾਰਮਿਕ ਸਥਾਨ ਹੈ।
ਹਾਂਜੀ -ਹਾਂਜੀ, ਹਾਂਜੀ -ਹਾਂਜੀ।
ਹਮੇਸ਼ਾ ਧਨ- ਸ਼ਾਂਤੀ ਦਾ ਮਾਹੌਲ ਮਿਲਣਾ ਹੈ। ਹਾਂਜੀ, ਇੱਥੇ ਹਾਂਜੀ। ਇੱਥੋਂ ਸਭ
ਹੁਣ ਜਿਵੇਂ ਅਸੀਂ ਦੇਖਦੇ ਵੀ ਹ ਨਾ ਅਸੀਂ ਦੇਖਦੇ ਹਾਂ, ਹਾਂਜੀ- ਹਾਂਜੀ।
ਹਾਂਜੀ। ਜਿਵੇਂ ਬਈ ਸਪੈਸ਼ਲ ਚੀਜ਼ ਆ ਬਈ ਲੰਗਰ ਨੀ ਰੁਕਦਾ ਇੱਧ। ਰ
ਹਾਂ ਇਹ ਤੇ ਹਾਂਜੀ ਇਹ ਤੇ ਹੈ ਹੀ ਸਾਡੇ ਗੁਰਦੁਆਰੇ ਵਿੱਚ ਇਹ ਤੇ ਹੈ ਹੀ ਹੈ ਕਿ ਲੰਗਰ ਦੀ ਕਮੀ ਨਈ। ਨਹੀਂ ਹੈ। ਹਾਂਜੀ, ਭਾਵੇਂ ਤੁਸੀਂ ਕਿਸੇ ਵੀ ਗੁਰਦੁਆਰੇ ਚਲੇ ਜਾਓ। ਹਾਂ, ਹਾਂਜੀ- ਹਾਂਜੀ, ਹਾਂਜੀ -ਹਾਂਜੀ ਹੋਰ ਕਿਹੜੀ ਜਗ੍ਹਾ ਆ? ਹਾਂ, ਹਾਂ, ਹਾਂ, ਹਾਂਜੀ -ਹਾਂਜੀ, ਹੋਰ ਕਿਹੜੀ ਕਿਹੜੀ ਜਗ੍ਹਾ ਹੈਗੀਆਂ?
ਅੰਮ੍ਰਿਤਸਰ ਵਿੱਚ ਜਿਵੇਂ ਤੁਸੀਂ ਗੁਰੂ ਕੇ ਮ ਜਾ ਸਕਦੇ ਹੋ। ਤਰਨਤਾਰ ਇੱਕ ਬਾਬਾ ਬੁਢਾ ਸਾਹਿਬ ਜੀ ਦਾ ਗੁਰਦੁਆਰਾ ਆ ਤੁਸੀਂ ਉੱਥੇ ਜਾ ਸਕਦੇ ਹੋ ਆਟੋ ਲੈ ਕੇ।
ਠੀਕ ਹੈ ਜੀ, ਤੇ ਇਹਦੇ ਜਿਵੇਂ ਹੁਣ ਸ਼ਹੀਦਾ ਸਾਹਿਬ, ਸ਼ ਅੱਛਾ ਜੀ, ਅੱਛਾ -ਅੱਛਾ।
ਕਰਨਨ ਜਿੱਥੇ ਇੱਕ ਸਫ਼ਰ।
ਇੱਕ ਤੁਸੀਂ ਜਿਵੇਂ ਇਹ ਕਹਿ ਰਹੇ ਹੋ ਨਾ ਸ਼ਹੀਦਾਂ ਸਾਹਿਬ ਗੁਰਦੁਆਰੇ ਦੀ ਜਿਹੜੀ। ਤੁਸੀਂ ਸਰਾਂ ਕਹਿ ਰਹੇ ਹੋ ਇਹਦੇ ਕੀ ਚਾਰਜਿਸ ਏ?
ਹਾਂਜੀ, ਇਹ ਚਾਰਜਿਸ ਤਾਂ ਮੈਨੂੰ ਪਤਾ ਨੀ ਅਸੀ ਹੌਲ 'ਚ ਰੁਕੇ ਸੀ।
ਅੱਛਾ ਜੀ, ਠੀਕ ਹੈ ਜੀ, ਅੱਛਾ ਉੱਥੇ ਹੋਰ ਵੀ ਮਿਲ ਜਾਂਦੇ ਨੇ।
ਰੇਡਰ
ਠੀਕ ਐ ਜੀ ਠੀਕ ਐ ਤੇ ਬਿਲਕੁਲ ਮਤਲਬ ਵਦੀਐ ਤੇ ਰੀਜਨੇਬਲ ਪ੍ਰਾਈਜ਼ ਐ।
ਹਾਂਜੀ, ਬੋਤ ਵਦੀਆ ਹਾਂਜੀ
ਪਲੈਨ ਬਨਾ ਰਏਂ ਆਂ ਨਾ ਥੋੜੀ ਜੀ ਸਾਡੀ ਗਰਮੀਆਂ ਦੀ ਛੁੱਟੀਆਂ ਹਲੇ ਚੱਲ ਰਈਆਂ ਨੇ ਤੇ ਥੋੜੇ ਦਿਨ ਹੈਨ ਹਜੇ, ਤੇ ਅਸੀਂ ਪਲੈਨ ਬਨਾ ਰਏਂ ਆਂ ਅੰਮ੍ਰਿਤਸਰ ਜਾਨ ਦਾ ਮੈਂ ਕਿਆ ਸੋਚ ਅੱਛਾ ਤਾਨੂੰ ਪੁੱਛਾਂ ਤੁਸੀਂ ਗਏ ਹੋਏ ਸੀ ਨਾ ਲਾਸਟ ਟਾਈਮ, ਤੇ ਮੈਂ ਕਿਆ ਪੁੱਛਾਂ ਵੀ ਓਥੇ ਕਿੱਥੇ-ਕਿੱਥੇ ਸੀ ਘੁੰਮ ਸਕਦੇ ਆਂ, ਤੇ ਕੇੜੇ-ਕੇੜੇ ਗੁਰਦੁਆਰੇ ਜਾ ਸਕਦੇ ਆਂ।
ਜੀ, ਹਾਂਜੀ। ਵਾਘਾ ਬੋਡਰ ਵੀ ਓਥੇ ਖਾਲੀ ਅੰਮ੍ਰਿਤਸਰ ਤੀਅ ਕੀ ਮਿੰਟ ਦੀ ਦੂਰੀ ਏ, ਤੁਸੀਂ ਆ ਸਕਦੇ ਓਂ। ਹਾਂਜੀ ਜੋ ਬਾਡਰ ਪਾਕਿਸਤਾਨ ਦੀ ਸੀਮਾ ਹੋਵੇ। ਹਾਂਜੀ ਓ ਹਰ ਸ਼ਾਮੀ ਰੋਜ਼ ਸ਼ਾਮੀ ਕੇ ਇੱਕ ਲੋਰਿੰਗ ਆਫ ਦਾ ਲੈਕਸ ਸਰੈਮਨੀ ਹੁੰਦੀ ਆ ਜੋ ਦੇਖਨ ਲਾਇਕ
ਅੱਛਾ ਜੀ, ਠੀਕ ਐ ਜੀ ਹਾਂ ਕਿਓਂਕਿ ਅਸੀਂ ਹੁਨ ਆਪਨੇ ਬੱ ਚਲੋ ਦਿਖਾਨਾ ਚਾਂਦੇ ਆਂ ਆਪਨੇ ਬੱਚਿਆਂ ਨੂੰ ਅਹ ਕੀ ਕੈਂਦੇ ਨੇ ਇਤਿਹਾਸ ਨਾਲ ਜੋੜੀਏ, ਕੇ ਕਿਵੇਂ ਕੀ ਹੋਇਆ ਕਿਵੇਂ ਕੀ ਨਈਂ ਹੋਇਆ। ਹਾਂ ਐ ਤੇ ਵੀ ਬਿਬ ਐ, ਏਥੇ ਲੇ ਜਾਨਾ ਤਾਂ ਬਹੁ ਜ਼ਰੂਰੀ ਐ।
ਹਾਂਜੀ ਬੋਤ ਜ਼ਰੂਰੀ ਐ।
ਤੇ ਓਥੇ ਕੀ ਆਟੋ ਜਾਂਦਾ ਐ ਜਾਂ ਅਹ ਗੱਡੀ ਵਗੈਰਾ ਕਰਨੀ ਪੈਂਦੀ ਐ।
ਈ ਜਾਂਗਾ।
ਅੱਛਾ ਠੀਕ ਐ ਠੀਕ ਐ ਠੀਕ, ਠੀਕ ਏ।
ਕਦੇ ਪਰ ਇੱਕ ਬਿਲਕੁਲ ਈ ਕੌਲ ਤੁਆਨੂੰ ਜੇ ਮਿਲੇਗਾ।
ਅੱਛਾ-ਅੱਛਾ।
ਤੇ ਬਿਲਕੁਲ ਲੈ ਜੋ ਓਈ ਸਨ। ਏ ਸ਼ਹੀਦ ਦੀ ਯਾਦ ਦਿਵੌਂਦਾ ਵੇ, ਜੇੜੇ ਸ਼ਹੀਦ ਹੋਏ ਸਨ।
ਹਾਂ-ਹਾਂ-ਹਾਂ, ਹਾਂਜੀ-ਹਾਂਜੀ-ਹਾਂਜੀ।
ਜੀ ਓਨ ਦੀ ਦੀਵਾਰਾਂ ਵਿਚ ਅੱਜ ਵੀ ਗੋਲੀਆਂ ਦੇ ਨਿਸ਼ਾਨ ਨੇ। ਹਾਂਜੀ ਓ ਚੇਂਜ ਹੋ ਗੇਆ ਬਾਜ਼ਾਰ ਸਾਰਾ, ਹਾਂਜੀ।
ਹਾਂ, ਕਿਓਂਕਿ ਮੈਂ ਹੁਨੇ ਕੋਈ ਮੇਰੇ ਨੋਨ ਗਏ ਸੀ। ਕੀ ਨਾ ਓਨਾਂ ਨੇ ਦੱਸਿਆ ਸੀ ਵੀ ਜਲਿਆਂ ਵਾਲਾ ਬਾਗ ਬੜਾ ਚੇਂਜ ਹੋ ਗੇਆ ਬਹੁ ਚੇਂਜਿਸ ਕਰ ਦਿੱ ਫੇਰ ਓਨਾਂ ਨੇ ਨਾ ਜਿਵੇਂ ਹਰ ਕੋਈ ਨਾ ਬੰਦਾ ਹਰ ਚੀਜ਼ ਨੂੰ ਹੱਥ ਲਗਾ ਲੈਂਦਾ ਸੀ ਤੇ ਆਂਦੇ ਜਾਂਦੇ ਤੇ ਓ ਵੀ ਓਨਾਂ ਨੇ ਕਵਰ ਵਗੈਰਾ ਕਰਤਾ ਐ ਕੁਛ-ਕੁਛ।
ਹਾਂਜੀ, ਕਾਫੀ ਚੇਂਜ ਹੋ ਗੇਆ ਜਿਵੇਂ ਅੰਮ੍ਰਿਤਸਰ ਦਾ ਸਮਾਨ ਦੇਖ ਲੋ ਤੁਸੀਂ ਹਰੇਕ ਹੋਟਲ ਤੇ ਰੈਸਟੋਰੈਂਟ ਤੇ ਓ ਗੱਲ ਕਰੀਏ ਅਸੀਂ ਜਿਵੇਂ
ਹਾਂਜੀ-ਹਾਂਜੀ।
ਲਜ਼ੀਰ, ਲਜ਼ੀਰ ਖਾਨ ਵਸਤੇ ਪੂਰੀ ਦੁਨੀਆ ਜਾਨਾ ਪੈਦਾ ਵੇ, ਬੋਤ ਖਾਨਾ ਪੈਂਦਾ। ਬੋਤ ਓਥੇ ਵਦੀਆ ਮਤਲਬ, ਹੁੰਦਾ ਆ।
ਓਥੇ ਮਤਲਬ ਵੀ ਟੂਰਿਸਟ ਬਾਰੋਂ-ਬਾਰੋਂ ਜਿਵੇਂ ਫੋਰਨਸ ਵੀ
ਹਾਂਜੀ-ਹਾਂਜੀ। ਬਈ ਜਿਵੇਂ ਟੂਰਿਸਟ ਘੁੰਮਨ ਆਂਦੇ ਆ ਨਾ ਤਾਂ ਫਿਰ ਓ ਰੈਸਟੋਰੈਂਟ ਜਾਂਦੇ ਆ ਵੱ- ਵੱਡੇ-ਵੱਡੇ ਅੰਮ੍ਰਿਤਸਰੀ ਕੁਲਚਾ ਜੋ ਓਦਰ ਦਾ ਫੇਸ ਫੇਮਸ ਕ੍ਰਿਸਪੀ ਔਰ ਮੱਖਨ ਦਾ ਭਰਪੂਰ ਕੁਲਚਾ ਜੇ
ਏਕ ਤੇ ਦਰਬਾਰ ਸੈਬ ਦੇ ਨਾ ਨਾਲ ਵੀ ਐ ਨਾ। ਹਾਂ, ਗੁਰ ਇੱਕ ਤੇ ਦਰਬਾਰ ਸੈਬ ਦੇ ਨਾਲ ਵੀ ਹੈ ਨਾ। ਕੁਲਵੰਤ ਸਿੰਘ ਦਾ ਕੁਲਚਾ। ਓਵੀ ਬੜਾ ਫੇਮਸ ਐ ਨਾਮ ਸੁਨੇਆ ਅਸੀ ਬੋਤ। ਅਸੀ ਗੇ ਸੀ ਤੇ ਅਸੀ ਕਿ ਨਾਮ ਖਾਏਆ ਵੀ ਸੀ ਓਥੇ ਕੁਲਚਾ ਤੇ ਓਨਾਂ ਦੇ ਕੁਲਚਾ ਬੋਤ ਸਵਾਦ ਸੀ ਬੋਤ ਜਾਦਾ।
ਹਾਂਜੀ। ਅੱਖੀ ਉਧਰਸੀ ਤੁਸੀ ਕਦੀ ਪੀਓਗੇ ਓ ਬੋ ਦੀ ਸ਼ੋਪ ਬੋ ਭੀੜ ਰਿਂਦੀ ਆ ਜਿਵੇਂ ਗਾੜੀ ਲਸ ਹਮੇਸ਼ਾ ਤਾਨੂੰ ਦਰ ਮਿਲੇਗੀ। ਮੈਂ ਓਨਾਂ ਦਾ ਨਾਮ ਭੁੱਲ ਗਿਆ ਬੜੀ ਮਸ਼ਊਰ ਸੀ। ਦੇਂਦੇ ਆ। ਬੋਤ ਵਧੀਆ ਓਧਰ ਦਾ ਓਧਰ ਹਾਂਜੀ।
ਇੱਕ ਵਾਰੀ ਨਾ ਨਾਮ ਯਾਦ ਕਰਕੇ ਨਾ ਮਤਲਬ ਕਿ ਕਿਸੇ ਨੂੰ ਪੁੱਛ ਕੇ ਮੈਨ ਦੱਸਣਾ ਜਰੂਰ। ਕਿਉਂਕਿ ਅਗਰ ਅਸੀ ਗਏ ਤੇ ਫੇਰ ਅਸੀ ਜ਼ਰੂਰ ਪੀ ਕੇ ਆਵਾਂਗੇ ਲੱਸੀ।
ਹਾਂਜੀ ਹਾਂਜੀ।
ਹਾਂ। ਤੁਸੀ ਮੈਨੂੰ ਦੱਸਨਾ ਜਰੂਰ।
ਹਾਂਜੀ ਹਾਂਜੀ। ਮੈਂ ਤੇ ਖਰੀਦਦਾਰੀ ਦਾ ਵੀ ਬੋਤ ਵੱਡਾ ਔ ਆਂ।
ਅੱਛਾ।
ਬੋਤ ਹੁੰਦੀ ਉੱਥੇ ਸ਼ੋਇਗ ਵਗੈਰਾ
ਅੱਛਾ ਜੀ ਠੀਕ ਐ, ਠੀਕ ਐ, ਠੀਕ ਐ, ਠੀਕ ਐ। ਓਥੇ ਦੀ ਤੇ ਜੁੱਤੀ ਵੀ ਬੜੀ ਫੇਮਸ ਐ ਹੈਨਾ। ਪੰਜਾਬੀ ਜੁੱਤੀਆਂ, ਪੰਜਾਬੀ ਜੁੱਤੀਆਂ ਵਗੈਰਾ, ਦੁਪੱਟੇ ਵਗੈਰਾ ਫੁਲਕਾਰੀ ਵਗੈਰਾ, ਓ ਵੀ ਫੇਮਸ ਐਨ ਓਥੇ।
ਜੀ, ਕੱਪੜੇ
ਇੱਕ ਮੈਂ ਕਿ ਕੇਂਦੇ ਸੁਣੇਆ ਸੀ ਕੀ ਕੈਂਦੇ ਨੇ, ਇੱਕ ਮਲਬ ਕਿ ਗੁਰਦੁਆਰੇ ਦੀ ਐਂਟਰੀ ਤੇਇ ਅੱਛਾ ਜੀ, ਗੁਰਦੁਆਰੇ ਦੀ ਐਂਟਰੀ ਤੇਇ ਨੀਚੇ ਇੱਕ ਅਜਾਇਬ ਘਰ ਓਨਾਂ ਨੇ ਬਨਾਏਆ ਅਜੂਬੇ ਟਾਈਪ। ਓ ਦੇਖੇਆ ਤੁਸੀ‌?
ਹਾਂਜੀ, ਹਾਂ ਕਿੱਧ ਰ ਮਤਲਬ?
ਮਲਬ ਕਿ ਐਂਟਰੀ ਜਿੱਥੇ ਮੇਨ, ਮੇਨ ਗੇਟ ਤੇ ਜਿੱਥੇ ਅਸੀ ਜਾਦੇ ਆਂ ਐਂਟਰੀ ਕਰਦੇ ਆਂ। ਓਥੇ ਨੀਚੇ ਬੇਸਮੈਂਟ ਇਚ ਨੀਚੇ ਜਾ ਕੇ ਬਣਾਏਆ ਕੁਛ, ਓਨਾਂ ਨੇ ਓਥੇ ਮੂਵੀਜ਼ ਵਗੈਰਾ ਦਿਖਾਂਦੇ ਨੇ ਇਤਿਹਾਸ ਦਿਖਾਂਦੇ ਨੇ।
ਹਾਂਜੀ, ਪਰ ਬੇਸਮੈਂਟ ਮੈਂ ਜੀ ਤੁਸੀ ਕਦੇ ਅੰਮ੍ਰਤਸਰ ਜਾਵੋਗੇ? ਉੱਥੇ ਪਰਸ਼ ਹਰ ਤਰਾਂ ਦਾ ਮਿਲਦਾ ਵੇ।
ਹਾਂ, ਐ ਤੇ ਦੇਖੈਆ ਹਾਂਜੀ ਹਾਂ।
ਔਧੇ ਜਿਵੇਂ ਸਾਡੇ
ਹਾਂਜੀ।
ਸਾਡੇ ਭਾਰਤ ਵਿੱਚ ਪੇੜ-ਪੌਦੇ, ਤੇ ਓਥੇ ਬੂਟੇਆਂ ਦਾ ਪ੍ਰਸ਼ਾਦ
ਕਿੱਥੇ ਮਿਲਦਾ ਐ? ਕਿਸ ਸਾਈਡ ਮਿਲਦਾ ਐ ਬੂਟੇਆਂ ਦਾ?
ਐ ਐ ਲੈਂਪ ਹੁੰਦਾ ਐ।
ਹਾਂਜੀ-ਹਾਂਜੀ, ਹਾਂਜੀ, ਹਾਂਜੀ-ਹਾਂ।
ਓਸ ਲਾਈਨ ਏਚ ਜੋੜਾ ਘਰ ਏ ਓਸ
ਹਾਂਜੀ, ਸਮਝ ਗੀ, ਸਮਝ ਗੀ। ਹਾਂਜੀ।
ਜੋੜਾ ਘਾਰ ਏ। ਜੋੜਾ ਘਰ ਦੇ ਨਾਲ ਈ ਬੂਟੇਆਂ ਦਾ ਪ੍ਰਸ਼ਾਦ ਮਿਲਦਾ ਐ।
ਅੱਛਾ, ਮੈਂ ਤੇ ਪਹਿਲੀ ਵਾਰ ਸੁਣਿਆ ਏ ਗੱਲ ਸੱਚੀ।
ਹਾਂਜੀ, ਨਈ ਮਿਲਦਾ ਏ ਉੱਥੇ, ਤੁਸੀਂ ਜੋ ਮਰਜੀ ਲੈ ਸਕਦੇ ਹੋ। ਔਧਰ ਤੇ, ਪਾਪੜ, ਬੜੀਆਂ ਤੁਸੀਂ ਲੈ ਲੋ।
ਹਾਂ ਇਹ ਚੀਜ਼ ਤੇ ਬੋਤ ਫੇਮਸ ਹੈ, ਹੁਨ ਮੇਰੇ ਨੋਨ ਗਏ ਸੀ ਉ ਮੇਰੇ ਲਈ ਉਹ ਲੈ ਕੇ ਆਏ ਆਮ -ਪਾਪੜ ਵਗੈਰਾ ਪਾਪੜ, ਇਹ ਸਭ ਚੀਜ਼ਾਂ ਲੈ ਕੇ ਆਏ ਸੀ। ਹਾਂਜੀ। ਚਲੋ, ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਮੈਂ ਜ਼ਰੂਰ ਜਾਵਾਂਗੀ ਅੰਮ੍ਰਿਤਸਰ, ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਕਾਲ।